ਹੈਲੋ। ਹੈਲੋ। ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ। ਹੋਰ ਕੀ ਹਾਲ ਚਾਲ ਤੁਹਾਡਾ ਠੀਕ ਠਾਕ ਜੇ ਹਾਂਜੀ। ਵਧੀਆ ਚਾਹੀਦਾ ਜੀ ਪਰਿਵਾਰ ਠੀਕ ਐ।
ਹਾਂਜੀ-ਹਾਂਜੀ ਸਾਰੇ ਵਧੀਆ। ਤੁਸੀਂ ਠੀਕ ਹੋ?
ਵਧੀਆ ਹਾਂਜੀ-ਹਾਂਜੀ ਬਹੁਤ ਵਧੀਆ ਜੀ। ਹਾਂਜੀ ਹੋਰ ਜੀ ਹੋਰ ਦਸਣਾ ਹੋਰ। ਹਾਂਜੀ ਬਸ ਹਾਂਜੀ-ਹਾਂਜੀ ਕੋਈ ਆਰਾਮ ਨਾਲ ਖਾਣਾ ਵਗੈਰਾ ਬਣਾਉਂਦਾ ਖਾਧਾ ਕਿੰਨੇ ਬਣਾਉਣਾ ਐ। ਆਪਣਾ ਹਾਂਜੀ ਤੁਸੀਂ ਕੀ ਸਮਝਦੇ ਹੋ। ਘਰ ਦਾ ਖਾਣਾ ਅੱਛਾ ਐ ਜਾਂ ਬਾਹਰ ਦਾ?
ਹਾਂਜੀ ਆਪਾਂ ਤਾਂ ਵੈਸੇ ਜ਼ਿਆਦਾਤਰ ਘਰ ਦਾ ਹੀ ਬਣਾਈ ਦਾ ਜੀ ਦੇਖੋ ਜੀ। ਫਾਸਟ ਫੂਡ ਤੇ ਵੈਸੇ ਜ਼ਿਆਦਾ ਘੱਟ ਹੀ ਖਾਈ ਦਾ। ਨਿਆਣੇ ਬਿਮਾਰ ਹੋ ਜਾਂਦੇ ਨੇ ਤੁਹਾਨੂੰ ਪਤਾ ਪਤਾ ਹੀ ਹੈ ਕਿੰਨੀ ਬਿਮਾਰੀਆਂ ਚੱਲ ਪਈਆਂ। ਅੱਜ ਕੱਲ੍ਹ ਵੈਸੇ ਨਿਆਣੇ ਮੰਨਦੇ ਕਿੱਥੇ ਨੇ ਖਾਣ ਤੋਂ ਬਾਹਰ ਦਾ।
ਹਾਂਜੀ ਉਹ ਨਾ ਆਦਤ ਪੈ ਗਈ ਨਾ ਬੱਚਿਆਂ ਨੂੰ ਮਤਲਬ ਬਾਹਰ ਦੇਖ ਕੇ ਬਾਜ਼ਾਰ ਦਿਲ ਕਰ ਪੈਂਦਾ ਨਾ ਦੇਖਣ ਨੂੰ ਵੀ ਅਸੀ ਖਾ ਲਈਏ ਲੇਕਿਨ ਉਹਨਾਂ ਨੂੰ ਨੁਕਸਾਨ ਤੇ ਪਤਾ ਪਤਾ ਨਹੀਂ ਇਹਦੇ ਕੀ ਨੁਕਸਾਨ ਐ ਉਹਨਾਂ ਨੇ ਤੇ ਖਾਣਾ ਬਸ ਬੱਚਿਆਂ ਨੂੰ ਉਹ ਤੇ ਹੂੰ।
ਵਿੱਚ ਤਲ ਦਿੰਦੇ ਨੇ। ਕਲੈਸਟਰ੍ਰੋਲ ਕਿਵੇਂ ਵੱਧਦਾ ਆ ਹਾਰਟ ਤੇ ਦਿੱਕਤ ਹੋ ਜਾ
ਬਿਲਕੁਲ-ਬਿਲਕੁਲ ਬਲੋਕੇਜ ਹੋ ਜਾਂਦੀ ਹੈ ਬੋਡੀ ਦੇ ਅੰਦਰ। ਲੀਵਰ ਦਾ ਵੀ ਬਹੁਤ ਭੈੜਾ ਫਰਕ ਪੈਂਦਾ ਐ ਇਸ ਚੀਜ਼ ਦਾ ਹਾਂਜੀ ਹੈਲੋ ਜੀ ਹੈਲੋ। ਹੈਲੋ। ਹੈਲੋ। ਹੈਲੋ। ਹੈਲੋ। ਹੈਲੋ। ਹੈਲੋ ਕਿਨੂੰ ਕੱਟੇ ਗਿਆ। ਹੈਲੋ-ਹੈਲੋ। ਕੱਲ ਦੀ ਐ। ਹੈਲੋ।